ਸਤਿ ਸ਼੍ਰੀ ਅਕਾਲ ਜੀ ਕੀ ਹਾਲ ਏ। ਵਧੀਆ, ਕੀ ਕਰਦੇ ਔ।
ਬਸ ਕੁਛ ਨੀ ਬੈਠੇ ਸੀ ਤੁਸੀਂ ਦੱਸੋ।
ਬੈਠੇ ਟੀਵੀ ਵੇਖ ਰੋਟੀ ਖਾਧੀ ਹੁਣੇ। ਰੋਟੀ ਖਾਕੇ ਟੀਵੀ ਵੇਖ ਰਹੇ ਆ। ਤੁਸੀਂ ਕੀ ਬਣਾਇਆ ਅੱਜ? ਚਲ ਨੀ ਰਿਹਾ ਡੰਡੇਆ ਨਾਲ ਹਾਂਜੀ। ਅੱਛਾ। ਅੱਛਾ ਸਵਾਦ ਬਣਿਆ ਖਾ ਰਿਹਾ? ਨਾ ਹੋ ਹਲਕਾ ਨਹੀਂ ਹੁੰ ਜਦ ਆਪਾਂ ਆਵਾਂਗੇ ਨਾ ਤਾਂ ਬਣਾਉਣਾ
ਹਾਂ ਤੁਸੀਂ ਆਓ ਤੇ ਸਹੀ ਤੁਸੀਂ ਆਉਂਦੇ। ਨੀ ਮੈਂ ਕਿੰਨੀ ਵਾਰ ਤੁਹਾਨੂੰ ਕਿਹਾ ਕਿ ਚੱਕਰ ਲਗਾਓ ਚੱਕਰ ਲਗਾਓ ਤੁਸੀਂ ਆਉਂਦੇ ਨੀ ਹੋ।
ਨਹੀਂ ਆਹ ਅਗਲੇ ਅਗਲੇ ਮਹੀਨੇ ਆਵਾਂਗੇ ਆ ਸੋਚ ਰਹੇ ਆਣ ਲਈ।
ਅਗਲੇ ਮਹੀਨੇ ਹਾਂ ਆ ਜਾਣਾ ਅਗਲੇ ਮਹੀਨੇ ਮੈਂ ਘਰ ਹੀ ਹੈਗੀ ਆ ਇਸ ਮਹੀਨੇ ਮੈਂ ਪਲੈਨ ਬਣਾ ਰਹੀ ਸੀ ਵੀ ਕਿੱਧਰੇ ਘੁੰਮਣ ਚਲੀ ਜਾਈਏ ਕਿਉਕਿ ਬੱਚਿਆਂ ਦਾ ਅਹ। ਕਹਿੰਦੇ ਅਗਲੇ ਮਹੀਨੇ ਪੇਪਰ ਸ਼ੁਰੂ ਹੋ ਜਾਣਗੇ ਤੇ ਇਸ ਮਹੀਨੇ ਮੈਂ ਸੋਚਿਆ ਇਸ ਮਹੀਨੇ ਇਹਨਾਂ ਨੂੰ ਨਾ ਘਮਾਕੇ ਲਿਆਵਾ।
ਅੱਛਾ ਠੀਕ ਹਾਂਜੀ ਬਹੁਤ ਚਲਾਈ ਇੰਗਲਿਸ਼ ਮੀਡੀਅਮ ਹੋ ਗਿਆ ਪਹਿਲਾਂ ਤਾਂ ਹਿੰਦੀ ਮੀਡੀਅਮ ਸੀਗਾ ਹੁਣ। ਮੀਡੀਅਮ ਹੋ ਗਿਆ ਮੈਂ ਪਹਿਲੇ ਤਾਂ ਹਿੰਦੀ ਮੀਡੀਅਮ ਚ ਬੱਚੇ ਪੜਦੇ ਹੁਣ ਸਾਰਾ ਔਖੀ ਪੜ੍ਹਾਈਆਂ ਹੋ ਗਈਆਂ। ਹਾਂਜੀ ਕਰਦੇ ਯੂਜ। ਮੈਂ ਦੇਖਿਆ। ਰੇਲਵੇ ਧਿਆਨ ਨਹੀਂ ਕੀਤਾ। ਦਆ ਠੀਕ ਭੇਜ ਇੱਕ ਕੀ ਭੇਜਿਆ ਸੀ ਭੇਜਿਆ ਸੀ ਅੱਛਾ ਜੀ ਹਾਂ ਵੇਖਲੀ ਮੈ ਵੇ ਅੱਛਾ ਦੇਖ ਲਈਏ।
ਹਾਂ ਦੇਖ ਲਈ ਤੁਸੀਂ ਰੈਸਪੀ? ਹਾਂ ਉਹ ਰੈਸਿਪੀ ਬੜੀ ਜ਼ਰੂਰੀ ਹੈ ਜੇ ਉਹ ਰੈਸਿਪੀ ਉਹ ਰੈਸਪੀ ਵੀ ਨਹੀਂ ਹੋਏਗੀ ਨਾ ਤੇ ਫੇਰ ਥੋੜੀ ਮੁਸ਼ਕਿਲ ਹੋ ਜਾਂਦੀ ਹੈ ਕਟਠਲ ਬਣਾਉਣ ਚ ਤੁਸੀਂ ਪੁੱਛਿਆ। ਸੀ ਤਾਂ ਕਰਕੇ ਮੈਂ ਫਿਰ।
ਹਾਂ ਹਾਂਜੀ ਹਾਂਜੀ ਅੱਛਾ ਹਾਂ ਵਧੀਆ ਲਿਖ ਕੇ ਭੇਜਦੀ ਹੁਣ ਯਾਦ ਰਹੇਗੀ। ਮੈਂ ਕਿਹਾ ਵੇਖ ਵੇਖ ਕੇ ਪੜ ਪੜ ਕੇ ਬਣਾ ਲਵਾਂਗੇ ਕਟਹਲ।
ਹਾਂਜੀ ਕੀ ਕਹਿ ਰਹੇ ਹੋ?
ਮੈਂ ਕਿਹਾ ਵੇਖ ਕੇ, ਪੜ ਪੜ ਕੇ ਕਟਲ ਬਣਾ ਲਾਂਗੇ ਨਾ।
ਹਾਂਜੀ, ਹਾਂਜੀ ਤੁਸੀਂ ਉਹ ਪੜ ਲੈਣਾ ਰੈਸਪੀ ਤੇ ਕਤਹਲ ਬਣਾ ਲੈਣਾ ਵੈਸੇ ਤਾਂ ਬੜਾ ਆਸਾਨ ਹੈ ਪਰ। ਪਰ ਮੈਂ ਕਿਹਾ ਚਲੋ ਤੁਹਾਨੂੰ ਰੈਸਪੀ ਵੀ ਭੇਜਦਾ ਪਰ ਤੁਸੀਂ ਦੇਖੀ ਨੀ ਇੰਨੇ ਦਿਨਾਂ ਤੋਂ ਮੈਂ ਕਿਹਾ ਚਲੋ ਹੁਣ ਦੱਸ। ਦਿੰਨੀ ਹਾਂ ਤੁਹਾਨੂੰ ਕਿ ਮੈਂ ਭੇਜੀ ਹੋਈ ਹੈ ਤੁਹਾਨੂੰ ਰੈਸਪੀ। ਹਮ
ਬਣਾ ਲਵਾਂਗੀ ਕੱਲ ਬਣਾਵਾਂਗੀ ਕ ਸਵੇਰੇ ਜਾ ਕੇ ਲੈ ਆਵਾਂਗੀ। ਸ਼ਾਮੀ ਰਾਤੀ ਬਣਾਵਾਂਗੀ
ਹਾਂ ਮਹਿੰਗਾ ਵੀ ਹੋ ਰਿਹਾ ਤੁਹਾਡੇ ਉੱਧਰ ਕਿੰਨੇ ਰੁਪਏ ਕਿੱਲੋ ਮਿਲ ਰਿਹਾ
ਸਾਡੇ ਉੱਧਰ ਮਤਲਬ ਕਿ ਅੱਸੀ ਰਪਏ ਕਿੱਲੋ ਹੈ
ਅੱਸੀ ਰੁਪਏ ਕਿੱਲੋ ਅੱਛਾ ਸਾਡੇ ਇੱਧਰ ਤੇ ਕਠਲ ਸਾਨੂੰ ਬੜਾ ਮਹਿੰਗਾ ਮਿਲਿਆ ਸੌ ਰੁਪਏ ਕਿੱਲੋ ਮਿਲ ਰਿਹਾ ਦੋ ਕਿੱਲੋ ਮੈਂ ਲਿਆਈ ਮੈਂ ਕਿਹਾ ਲੈ ਜਾਂਦੀ ਹਾਂ ਬੱਚੇ ਵੀ ਆਏ ਹੋਏ ਨਨਾਨ ਦੇ ਉਹ ਵੀ ਖਾ ਲੈਣਗੇ ਤੇ ਮੈਨੂੰ ਇੱਥੇ ਮਨੋ ਕਿ ਇੰਨਾ ਮਹਿੰਗਾ ਮਿਲਿਆ ਸੋ ਰੁਪਏ ਕਿੱਲੋ ਦੋ ਕਿੱਲੋ ਤੇ
ਤੁਸੀਂ ਸ਼ਾਮੀ ਲੈ ਕੇ ਆਇਓ ਸਵੇਰੇ ਲੈ ਕੇ ਆਇਓ
ਸ਼ਾਮੀ ਲੈ ਕੇ ਆਈ ਹ ਸ਼ਾਮੀ ਤੇ ਹੋਰ ਸਸਤੇ ਹੁੰਦੀ ਆ ਸਬਜ਼ੀਆਂ ਪਰ ਸ਼ਾਮੀ ਵੀ ਵੀ ਮੈਨੂੰ ਦੇਖੋ ਮਹਿੰਗੀ ਮਿਲੀ ਏ
ਹਾਂ ਐ ਇਹ। ਕਈ ਰੇਟ ਠੀਕ ਹੁੰਦੇ ਨੇ, ਕਈ ਰੇਟ ਬੇਕਾਰ ਹੁੰਦੇ ਨੇ, ਕਈ ਰੇਟ ਸਹੀ ਦਿੰਦੇ ਨੇ ਸ਼ਾਮੀ। ਸਵੇਰੇ ਮਹਿੰਗਾ ਦਿੰਦੇ ਨੇ।
ਨਹੀਂ ਨਹੀਂ ਸਾਡੇ ਇੱਧਰ ਤੇ ਨਾ ਪਤਾ ਕੀ ਹੈ?
ਹਾਂਜੀ। ਹੂੰ ਬੋਲ ਮੈ ਨੀ ਜਾਂਦੇ ਨੇ। ਕਿ ਇਹ ਮਹਿੰਗਾਈ ਵਧੀ ਜਾ ਰਹੀ ਇੰਨੀ ਸਿਲੰਡਰ ਇੰਨੇ ਮਹਿੰਗੇ ਮਹਿੰਗੇ ਪੈਟਰੋਲ।
ਮਹਿੰਗਾਈ ਤੇ ਐ ਸਾਡੇ ਪ੍ਰਧਾਨ ਮੰਤਰੀ ਨੇ ਬੜੀ ਮਹਿੰਗਾਈ ਕਰਤੀ।
ਹਾਂਜੀ ਬਹੁਤ ਪੈਟਰੋਲ ਇੰਨਾ ਮਹਿੰਗਾ ਕਰਦੇ ਪਏ ਨੇ? ਬੱਚਿਆਂ ਦੀ ਪੜ੍ਹਾਈਆਂ ਇੰਨੀ ਕਿਤਾਬਾਂ ਇੰਨੀਆਂ ਮਹਿੰਗੀਆਂ ਆਉਂਦੀਆਂ ਹੈ। ਹਜ਼ਾਰ ਦੋ ਤਿੰਨ ਵੀਹ ਵੀਹ ਦੀ ਕਿਤਾਬਾਂ ਆਉਂਦੀ ਬੱਚਿਆਂ ਦੀ।
ਹੋਰ ਕੀ ਅਸੀਂ ਹੁਣ ਸਾਡੇ? ਇਹ ਨਿੱਕਾ ਨਿਆਣਾ ਉਹਦਾ ਐਡਮਿਸ਼ਨ ਕਰਾਇਆ ਸੀ ਸਾਡੇ ਐਡਮਿਸ਼ਨ ਦੀ ਤੁਸੀ ਮੰਨੋਗੇ ਪੱਚੀ ਹਜ਼ਾਰ ਰੁਪਏ ਲੱਗਗੇ ਉਦੋਂ ਬਾਅਦ ਆਪਾਂ ਬੁੱਕਸ ਲੈਣੀ ਹੈ ਬੱਚਿਆਂ ਦੀ ਉਦੋਂ ਬਾਅਦ ਆਪਾਂ। ਯੂਨੀਫੋਮਾਂ ਲੈਣੀਆਂ ਨੇ ਹੋਰ ਮਾੜੇ ਮੋਟੇ ਖਰਚੇ ਹੁੰਦੇ।
ਬਹੁਤ ਮੋਟੇ ਖਰਚ ਹਾਂਜੀ ਹਾਂਜੀ ਹੋਰ ਕੁਝ ਲੈਣਾ ਹੁੰਦਾ ਹੈ। ਬੱਚਾ ਦੀ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣਾ ਪੜ੍ਹਾਣਾ ਵੀ ਇਹ ਸਕੂਲ ਦੀ ਫੀਸ ਟਿਊਸ਼ਨ ਦੀ ਫੀਸ। ਆਪਦੇ ਘਰ ਦੇ ਖਰਚੇ ਹੁੰਦੇ ਨੇ ਪਾਣੀ ਬਿੱਲ, ਬਿਜਲੀ ਬਿੱਲ, ਰਾਸ਼ਨ ਬਹੁਤ। ਖਰਚਾ ਹੁੰਦਾ ਹੈ।
ਤੇ, ਇਹ ਦੇਖੋ 'ਖਰਚੇ ਤੇ ਘਰ ਦੇ ਕਦੀ ਮੁੱਕਦੇ ਨਹੀਂ। ਨਹੀਂ ਇਨਕਮ ਬੰਦੇ ਦੀ ਓਨੀ ਹੈਨੀ, ਜਿੰਨੇ ਬੰਦਿਆਂ ਦੇ ਖ਼ਰਚੇ ਨੇ। ਤੇ ਖਰਚੇ ਦਿਨੋ-ਦਿਨ, ਦਿਨੋ-ਦਿਨ ਵੱਧਦੀ ਜਾ ਰਹੇ ਨੇ, ਵੱਧਦੀ ਜਾ ਰਹੇ ਨੇ। ਕੀ ਕਰਾਂ ਮੈਨੂੰ ਦੱਸ?
ਹਾਂਜੀ ਜਿੰਨੇ ਕਮਾਂਦੇ ਨੇ ਉਹਨਾ ਖ਼ਤਮ ਹੋ ਜਾਂਦਾ ਹੈ ਬੰਦਾ। ਬੰਦਾ ਜੋੜੇ ਕਿ ਕੀ ਬਣਾਇਆ ਬਈ।
ਸਹੀ ਗੱਲ ਹੈ। ਮੈਂ ਤੇ ਬੱਚਿਆਂ ਨੂੰ ਕਹਿਣੀ ਹਾਂ ਥੋੜੇ ਆਪਣੇ ਪੈਸੇ ਨਾ ਤੁਸੀਂ। ਅਹ ਕੀ ਕਹਿੰਦੇ ਖ਼ਰਚ ਨਾ ਕਰਿਆ ਕਰੋ ਜਿਹੜੇ ਤੁਹਾਨੂੰ ਮਿਲਦੇ ਨੇ ਕੋਈ ਤੁਹਾਨੂੰ ਨਾਨੀ ਦੇ ਕੇ। ਕੇ ਜਾਂਦੀ ਹੈ ਜਾਂ ਤੁਹਾਨੂੰ ਮਾਸੀ, ਮੂਸੀ, ਭੂਆ ਕੋਈ ਤੁਹਾਨੂੰ। ਪੈਸੇ ਦੇ ਕੇ ਜਾ ਰਹੀ ਹੈ ਆਪਣੇ ਉਹ ਸੇਵ ਕਰ ਲੋ ਤਾਂ ਕਿ ਤੁਹਾਡੇ ਅੱਗੇ ਕੰਮ ਆਉਣ ਪਰ ਮਨਦੇ ਮੰਨਦੇ ਕਿੱਥੇ ਨੇ ਨਾਲੇ ਆਪਾਂ ਇਹ ਲੈਣਾ, ਉਹ ਲੈਣਾ, ਇਹ ਲੈਣਾ ਖ਼ਰਚ ਕਰ ਦਿੰਦੇ ਨੇ।
ਬਹੁਤ ਸੁਣਦੇ ਹੀ ਨਹੀਂ ਬੱਚੇ ਅੱਜ ਦੇ
ਨਾ ਨਾ ਜੀ ਨਾ ਨਾ ਅੱਜ ਕੱਲ। ਚਲੋ ਜਦੋਂ ਵੱਡੇ ਹੋਣਗੇ ਸਮਝ ਆ ਜਾਏਗੀ।
ਹਾਂਜੀ ਪਹਿਲੇ ਹਾਂਜੀ ਪਹਿਲੇ ਤੇ ਬੱਚਿਆਂ ਨੂੰ? ਸਕੂਲ ਦੇ ਮੈਡਮਾਂ ਡਰ ਹੁੰਦਾ ਸੀ ਬੱਚੇ ਮਾਂ ਬਾਪ। ਦਾ ਡਰ ਹੁੰਦਾ ਸੀ। ਹੁਣ ਤਾਂ ਬੱਚਿਆਂ ਨੂੰ ਹੈ ਹੀ ਨਹੀਂ
ਨਹੀਂ ਨਹੀਂ ਅੱਜ ਕੱਲ ਜੀ ਬੱਚਿਆਂ ਨੂੰ ਕੋਈ ਡਰ ਨੀ ਹੈ। ਮਾੜਾ ਮਾੜਾ ਮੋਟਾ ਤਾਂ ਕੁਛ ਹੈ। ਇਹਨਾਂ ਨੂੰ ਕਹਿ ਦੋ ਤੇ, ਇਹਨਾਂ ਦੇ ਅੱਥਰੂ ਨਿਕਲ ਜਾਂਦੇ ਨੇ, ਫੇਰ ਸੋਫਟ ਜੇ ਹੋ ਗਏ ਨੇ, ਮੁਲਾਇ ਕਾਇਮ ਜੇ ਹੋ ਗਏ ਨੇ, ਜਿਵੇਂ ਤੁਹਾਨੂੰ ਕਹਿ
ਹਾਂਜੀ।ਸਕੂਲੇ ਪਹਿਲੇ ਤੇ ਬੱਚ--। ਚਲੋ, ਮਾਂ- ਬਾਪ ਕਹਿ ਕਹਿੰਦੇ ਸੀ ਸਾਡਾ ਬੱਚਾ ਨੀ ਪੜ੍ਹਦਾ ਇਹਨੂੰ ਮਾਰ ਮਾਰੋਂ ਮਾ- ਬਾਪ ਇਕ ਤੋ, ਖੁਦ ਕਹਿੰਦੇ ਸੀ ਹੁਣ ਬੱਚੇ ਨੂੰ ਮਾਰ ਦੇ ਵਿੱਚ ''ਮੈਂ ਪੇਰੇਂਟਸ ਬੋਲਦੇ ਨੇ।
ਨਹੀਂ, ਨਹੀਂ ਅੱਜ- ਕੱਲ ਤੇ ਹੈਹੀ, ਨਹੀਂ ਜੀ। ਖਾ ਜਿੰਨੇ ਆ ਹੋਰ ਤੁਸੀਂ ਦੱਸੋ? ਤੁਸੀਂ ਖਾਲੀ ਰੋਟੀ?
ਹਾਂਜੀ, ਹੁਣੇ ਖਾਕੇ ਹਟੇ ਆ ਆਪਾਂ 'ਉਹ ਬਣਾਇਆ ਸੀ ਦਾਲ ਬਣਾਈ ਸੀ, ਹੁਣ ਦਾਲ ਬਣਾਈ ਸੀ। ਦਾਤ ਨੂੰ ਹਲਕ ਖਾਣਾ ਖਾਂਦੇ ਨਾ ਹਾਂਜੀ, ਛੋਲਿਆਂ ਵਾਲੀ ਦਾਲ ਹੁੰਦੀ ਨਾ
ਹਾਂਜੀ।
ਬਚ ਪਨ ਚਲ, ਖੁਆਕੇ ਹੁਣੇ ਆਈ ਬਾਹਰ ''ਮੈਂ ਹੁਥੇ ਫੋਨ ਈ ਕਾਰਲਾ ਹਾਲ-ਚਾਲ ਪੋਛਲਾ ਕੀ ਕਾਰਣ ਐ।
ਹਾਂਜੀ।
ਹਾਂਜੀ, ਹੂੰ, ਬਸ ਹੁਣ- ਅੰਦਰ ਜਾਕੇ ਦੁੱਧ ਬਣਾਵਾਂਗੇ ਬੱਚੇ ਦਾ ਦੁੱਧ ਦੁਧ ਪਿਆਣਾ ਜਰੂਰੀ ਐ, ਨਾ ਹੂੰ, ਦੁਧ ਕਹਿੰ ਕੈਦੇਨੇ ਰਾਤ ਨੂੰ ਦੁਧ ਦੇਨਾ ਚਾਹੀਦਾ, ਸਵੇਰੇ ਨਹੀ ਦੇਨਾ ਚਾਹੀਦਾ। ਬੱਚਿਆਂ ਨੂੰ-
ਰਾਤੀ ਦੇਖੋ, ਰਾਤੀ ਦੁਧ ਬੱਚੇ ਨੂੰ ਦੋ ਨਾ, ਤੇ ਬੱਚੇ ਦੀ ਤਾਕਤ ਆਂਦੈ ਸਰੀਰ'ਚ' ਦਿਮਾਗ ਵੀ ਤੇਜ ਹੋਂਦਾ, ਪਰ ''ਮੈਂ ਤੇ ਇਹਨਾਂ ਨੂੰ ਕਦੀ- ਕਦੀ ਸਵੇਰੇ ਵੀ ਦੇ ਦਿੰਦੀਆ ਚਾਹ ਦੀ ਤੇ, ਮੈਂ ਇਹਨਾ ਨੂੰ ਆਦਤ ਪਾਈ ਨੀ ਬਿਲਕੁਲ ''ਮੈਂ ਕਿਹਾ ਚਾਹ ਤੇ, ਤੁਸੀ ਪੀਣੀ ਨੀ ਤੁਸੀ ਦੁੱਧ ਹੀ ਪੀਣਾ, ਦੁੱਧ ਪੀਓ ਸ਼ੇਕ ਪੀਓ, ਜਿਹੜਾ ਤੁਸੀ
ਆਏ ਠੀਕ ਹੈ। ਵਧੀਆ, ਬਹੁਤ ਵਧੀਆ ਹਾਂ, ਬਹੁਤ ਵਧੀਆ ਚਾਹ ਤੇ, ਨੁਕਸਾਨ ਕਰਦੀ ਏ ਬੱਚਿਆਂ ਨੂੰ ਵੀੇ, ਵੱਡਿਆਂ ਨੂੰ ਵੀ
ਕਰਦੀਏ ਵੱਡਿਆਂ ਨੂੰ ਵੀ, ਦੇਖੋ ਆਪਾ ਪੀਂਦੇ ਸੀ, ਮੈਨੂੰ ਤੇ ਗੈਸ ਹੋਣ ਲਗ ਗਈ ਹੁਣ 'ਮੈਂ ਚਾਹ ਛਡ ਹੀ ਦਿਤੀ ਹੈ, ਬਿਲਕੁਲ ਡਾਕਟਰ ਨੇ ਮੈਨੂੰ ਮਨਾ ਕੀਤਾ ਵੀ, ਤੁਸੀ ਚਾਹ ਨੀ ਪੀਣੀ
ਹਾਂ ਜੀ ਅੱਛੀ ਗਲ। ਫਿਰ ਚਾਹੇ ਦੁੱਧ ਪੀਓ, ਜੂਸ ਪੀਓ, ਸ਼ੇਕ ਪੀਓ ਬਹੁਤ ਚੀਜ਼ਾ ਨੇ ਪੀਣ ਵਾਲੇ ਉਹ ਪੀਓ।
ਹੋਰ ਕੀ ਜਿਹੜੇ ਸਾਰੇੇ। ਸਾਡੇ ਸ਼ਰੀਰ ਨੂੰ ਲਗੇ ਉਹ ਚੀਜ਼ਾ ਪੀਓ, ਜਿਹੜੀ ਨੁਕਸਾਨ ਦੇਂਦੀ ਐ।
ਪਹਿਲੇ ਜਮਾਨੇ'ਚ ਹਾਂਜੀ, ਪਹਿਲੇ ਜਮਾਨੇ'ਚ ਲੋਕੀ ਸਵੇਰੇ ਉੱਠਕੇ ਚਾਹ ਪੀਂਦੇ ਸੀ। ਚੲਈ ਰਹਿੰਦੀ ਕਿਸੇ ਦਾ ਪੇਟ ਵੱਧ ਰਿਹਾ, ਕਿਸ ਦਾ ਉਹ'ਚ ਕੁਛ ਹੋ ਰਿਆ, ਕਦੀ ਕੁਛ ਹੋ ਰਿਹਾ, ਕਦੀ ਕੁਛ ਹੋ ਰਿਹਾ।
ਹੂੰ, ਹੂੰ ਪਹਿਲੇ ਜਮਾਨੇ'ਚ ਨਾ ਲੋਕੀ ਅਪਨਾ ਧਿਆਨ ਰੱਖਦੇ ਸੀ, ਹੁਣ ਆਪਾਂ
ਹੂੰਣ, ਅੱਗੇਓ ਧਿਆਨ ਬਾਹਰਲੀ ਚੀਜ਼ਾਂ ਬੱਚਿਆ ਨੇ ਹਾਂਜੀ। ਹਾਂਜੀ, ਸਵਾਦ ਵੀ ਬਹੁਤ ਹੋਂਦੀ ਹੈ, ਅਗਰ ਚੀਜ਼ ਸਵਾਦ ਬੰਦੇ, ਬੰਦਾ ਖਾਏਗਾ ਨਾ, ਅਗਰ ਸਵਾਦ ਹੀ ਨਹੀ ਹੋਏਗੀ ਕੋਣ ਖਾਏਗਾ।
ਹਾਂਜੀ, ਉਹ ਤੇ, ਹੈ।
ਹੂੰ, ਅ--ਬਾਅ'ਚ ਕਦੇ ਦੁੱਧ ਪੀਕੇ ਸੈਰ ਕਰਨ ਜਾਵਾਂਗੇ ਖਾਣਾ-ਖੁਣਾ ਅੰਦਰ ਪੱਚ ਜੇਗਾ। ਸੈਰ ਕਰਨ ਜਾਣਾ ਨਾ।
ਅੱਛਾ। ਰੋਜ ਰਾਤੀ ਜਾਂਦੇ ਓ, ਤੁਸੀ ਸੈਰ ਕਰਨ ਪਰਿਵਾਰ ਨਾਲ ਜਾਂਦੇ ਹੋ, ਕੱਲੇ ਜਾਂਦੇ?
ਨਹੀ, ਬੱਚੇ ਵੀ ਇਕਠੇ ਜਾਂਦੇ ਨੇ, ਬੱਚੇ ਵੀ ਸਭ ਜਾਂਦੇ ਪਰਿਵਾਰਾ ਨਾਲ।
ਅੱਛਾ- ਅੱਛਾ ਹਾਂ ਠੀਕ ਹੈ। ਆਪਣਾ ਰਾਤੀ ਇਹ ਟਾਈਮ ਵੀ ਮਿਲ ਜਾਦਾ।
ਹਾਂਜੀ- ਹਾਂਜੀ ਰਾਤੀ ਟੈ ਰਾਤੀ ਟਾਈਮ ਮਿਲਦਾ। ਕਰਨ ਦਾ- ਸਵੇਰੇ ਸਾਰੇ ਆਪਣੇ- ਆਪਣੇ ਕੰਮਾਂ ਬਿਜੀ ਹੁੰਦੇ ਆਵਾਂਗੇ। ਆਵਾਂਗੇ ਜ਼ਰੂਰ ਆਵਾਂਗੇ।
ਮੈਂ ਕਿਨੇ ਦਿਨਾ ਦਾ ਤੁਹਾਨੂੰ ਯਾਦ ਵੀ ਕਰ ਰਹੀ ਸੀ ਤੇ ਤੁਸੀ ਆਣਾ ਹੁਣ ਇਧਰ ਚਕਰ ਲਗਾਣਾ। ਤੇ ਰਹਿ ਕੇ ਜਾਣਾ ਤੁਸੀ ਇਕ ਦੋ ਦਿਨ ਇਧਰ ਠੀਕ
ਠੀਕ ਹੈ ਜੀ ਆਵਾਂਗੇ।
ਹਾਂ ਬਿਲਕੁਲ ਆ ਨਾ ਮੈਂ ਤੈਨੂੰ ਉਡੀਕਾਗੀ ਫਿਰ।
ਜੀ ਆਵਾਂਗੀ। ਚਲੋ ਠੀਕ ਸ ਸਤਿ ਸ਼੍ਰੀ ਅਕਾਲ।